ਸਤੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹਾਂਜੀ ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀ
ਕੁਛ ਨੀ ਬਸ ਰੋਟੀ ਖਾ ਰਿਹਾ ਸੀ ਖਾ ਕੇ ਹਟਿਆ ਹੁਣ
ਅੱਛਾ ਕੀ ਖਾਇਆ ਫਿਰ ਅਜ ਅੱਛਾ।
ਹਾਂਜੀ, ਹੋਰ ਤੁਸੀਂ ਖਾਲੀ ਰੋਟੀ।
ਮੈਂ ਬਸ ਖੀਰ ਖਾ ਰਹੀ ਸੀ ਫਿਰ ਮੈਂ ਕਿਹਾ ਚੱਲ ਨਾਲ ਨਾਲ ਰੋਟੀ ਖਾ ਲਾ। ਤੇ ਤੁਹਾਡੇ ਨਾਲ ਗੱਲ ਵੀ ਹੋਜਏਗੀ ਹਾਂਜੀ, ਹੋਰ ਦੱਸੋ। ਆਪਣੇ ਅੱਜ ਦਿਨਚਰਿਆ ਬਾਰੇ, ਕੀ ਕੀਤਾ ਅੱਜ ਤੁਸੀਂ ਸਾਰਾ ਦਿਨ?
ਅੱਜ ਦਿਨਚਰਿਆ ਮੇਰੀ ਇਹ ਰਹੀ ਕਿ ਮੈਂ ਸਵੇਰੇ ਉੱਠਿਆ ਜੀ ਸਵੇਰੇ
ਅੱਛਾ ਜੀ।
ਠੀਕ ਐ ਜੀ ਫੇਰ ਮੈਂ ਨਹਾਤਾ ਧੋਤਾ ਠੀਕ ਐ ਜੀ ਫੇਰ ਮੈਂ ਗੁਰਦੁਆਰੇ ਗਿਆ।
ਅੱਛਾ, ਬਹੁਤ ਵਧੀਆ ਗੱਲ ਏ ਜੀ, ਗੁਰਦੁਆਰੇ ਤਾਂ ਰੋਜ਼ ਜਾਣਾ ਚਾਹੀਦਾ ਐ।
ਹਾਂਜੀ-ਹਾਂਜੀ, ਰੋਜ਼ ਜਾਣਾ ਚਾਹੀਦਾ। ਮੈਂ ਰੋਜ਼ ਜਾਂਦਾ ਸਵੇਰੇ-ਸਵੇਰੇ। ਉੱਥੇ ਫੇਰ ਇੱਕ ਘੰਟਾ ਲਗਾ ਆਈ ਦਾ, ਉੱਥੇ ਸੇਵਾ ਕਰ ਲਈ ਦੀ ਏ ਜੀ
ਅੱਛਾ।
ਕੋਈ ਭਾਂਡੇ ਧੋਂਦੀ ਸੇ ਸੇਵਾ ਹੁੰਦੀ ਹੈ ਕੋਈ, ਹਾਂਜੀ-ਹਾਂਜੀ, ਕੋਈ ਪ੍ਰਸ਼ਾਦ ਬ ਡਨ ਦੀ ਸੇਵਾ ਹੁੰਦੀ ਹੈ ਜੀ ਸ਼ਾਦ ਦਾ ਜੀ ਤੇ
ਹਾਂਜੀ, ਕੋਈ ਜੁੱਤਿਆਂ ਤੇ ਰੈਕ ਤੇ ਹੁੰਦੀ ਹੈ ਜੁੱਤਾ ਚ ਚੱਪਲਾਂ ਸਾਫ਼ ਕਰਨ ਦੀ ਲਾਣ ਦੀ ਸੇਵਾ ਹੈਨਾ ਅਲੱਗ-ਅਲੱਗ ਸੇਵਾ ਹੁੰਦੀ ਹੈ ਸਾਨੂੰ ਮਿਲਦੀ
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਉਹ ਕਰ ਲਈ ਦੀ ਆ ਜੀ।
ਮੈਂ ਵੀ ਅੱਜ ਬਸ, ਜ਼ਿਆਦਾ ਕੁਛ ਨੀ ਕੀਤਾ ਕੀਤਾ ਹੀ ਹੈਗਾ। ਦੱਸਦੀ ਹਾਂ ਤੈਨੂੰ, ਮੈਂ ਵੀ ਬਸ ਅੱਜ ਸਵੇਰੇ ਉੱਠੀ ਸੀ ਤਾਂ ਜਲਦੀ ਉੱਠਣਾ ਹੁੰਦਾ ਏ, ਮੈਂ ਉੱਠੀ ਸੀਗੀ ਪੰਜ ਵਜੇ ਉੱਠੀ ਆਪਣਾ ਉੱਠੀ ਨਾਈ ਧੋਈ, ਠੀਕ ਆ ਨਹਾ ਧੋ ਕੇ ਫਿਰ ਮੈਂ ਪੂਜਾ ਪਾਠ ਕੀਤਾ ਉਹ ਤੋਂ ਬਾਅਦ ਫਿਰ ਮੈਂ ਆਪਣਾ ਤਿਆਰ ਤਉਰ ਹੋ ਗਈ, ਮੈਂ ਡਿਊਟੀ ਤੇ ਜਾਣਾ ਸੀਗਾ। ਅ ਪਹਿਲਾਂ ਮੈਂ ਰੋਟੀ ਹਾਂ ਮਤਲਬ ਤਿਆਰ ਹੋ ਕੇ ਫਿਰ ਮੈਂ ਰੋਟੀ ਪਾਣੀ ਖਾਇਆ ਆਪਣਾ ਜਿਹੜਾ ਬ੍ਰੇਕਫਾਸਟ ਹੁੰਦਾ, ਉਹ ਕੀਤਾ ਦੁਧੂ ਪੀਤਾ ਨਾਲੇ ਪਰੌਟੀ ਤੇ ਪਰਤਾ ਖਾਇਆ ਮੈਂ ਫੇਰ ਉਹਦੋਂ ਬਾਅਦ ਬਸ ਮੈਂ ਘਰੋਂ ਨਿਕਲ ਗਈ ਸੀ, ਮੈਨੂੰ ਸੱਤ ਵਜੇ ਮੈਂ ਨਿਕਲ ਗਈ ਘਰੋਂ ਤਾਂ ਮੇਰੀ ਬੱਸ ਆਣੀ ਸੀਗੀ ਉੱਥੇ ਬਾਹਰ ਹੀ ਗਲੀ ਦੇ ਤਾਂ ਉੱਥੇ ਮੈਂ ਜਾ ਕੇ ਆਪਣੀ ਬੱਸ ਫੜੀ, ਤਾਂ ਨੋ ਉੱਥੇ ਮੈਨੂੰ ਆਪਣੀ ਮਤਲਬ ਜਿੱਥੇ ਮੈਂ ਨੌਕਰੀ ਕਰਦੀ ਹਾਂ ਉੱਥੇ ਪੁੰਚਦੇ ਪਹੁੰਚਦੇ ਮੈਨੂੰ ਘੰਟਾ ਲੱਗ ਜਾਂਦਾ ਐ ਕਿਉਂਕਿ ਬੱਸ ਪੂਰੀ ਘੁੰਮ ਫਿਰ ਕੇ ਜਾਂਦੀ ਐ ਨਾ ਤਾਂ ਫਿਰ ਘੰਟਾ ਕ ਤਾਂ ਲੱਗ ਹੀ ਜਾਂਦੇ ਤਾਂ ਰਸਤੇ ਚ ਬੱਸ ਚ ਬੈਠੇ-ਬੈਠੇ ਮੈਨੂੰ ਇੰਨੀ ਨਿੰਂਦਰ ਆਣ ਲੱਗ ਗਈ ਮਤਲਬ ਮੈਨੂੰ ਰੋਜ਼ ਹੀ ਹੁੰਦਾ ਮੇਰਾ? ਜ਼ਿਆਦਾਤਰ ਮੇਰੇ ਨਾਲ ਕਿਉਂਕਿ ਰਾ ਤੇ, ਅਹ ਮਤਲਬ ਸੌਦੇ ਵਕਤ ਲੇਟ ਹੋ ਜਾਂਦੀ ਹਾਂ। ਕਦੀ ਬਾਰਾਂ-ਇੱਕ ਵੱਜ ਜਾਂਦੇ ਨੇ ਕਿਉਂਕਿ ਸਾਡੇ ਇੱਧਰ ਨਾ, ਮੇਰੇ ਭੈਣ ਰਹਿਣ ਆਈ ਹੋਈ ਐ। ਫਿਰ ਉਹ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਆਪਾਂ, ਉਹਦੀ ਗੁੜੀਆਂ ਹੈਗੀ। ਛੋਟੀ ਉਹਦੇ ਨਾਲ ਲੱਗੇ ਰਹਿੰਦੇ ਹਾਂ, ਤਾਂ ਆਪਾਂ ਲੇਟ ਹੋ ਜਾਂਦੇ ਆ।
ਅੱਛਾ‌। ਹਾਂਜੀ, ਉਹ ਫਿਰ ਉਹ ਵੀ ਕਦੀ ਕਧਾਰ ਆਂਦੇ ਆ ਨਾ ਫਿਰ ਅੱਛਾ ਜੀ। ਮੈਂ ਕਿਹਾ ਉਹ ਵੀ ਕਦੀ ਕਧਾਰ ਆਂਦੇ, ਫਿਰ ਉਹਨਾ ਨੂੰ ਵੀ ਟਾਈਮ, ਟਾਈਮ ਦੇਣਾ ਚਾਹੀਦਾ।
ਹਾਂਜੀ, ਉਹ ਤਾਂ ਐ ਹੀ, ਉਹ ਵੀ ਕਦੇ ਕਦਾਰੀ ਆਦੇ ਨੇ ਫਿਰ, ਸਾਰੇ ਆਏ ਹੋਏ ਨੇ ਫਿਰ ਚੰਗਾ ਨੀ ਲੱਗਦਾ ਵੀ। ਆਪਾਂ ਸੋਜੀਏ ਤੇ ਉਹ ਬੈਠੇ ਨੇ, ਫਿਰ ਉਹਨਾਂ ਨਾਲ ਵੀ ਅਹ ਸਮੇ ਗੁਜ਼ਾਰਨਾ ਜ਼ਰੂਰੀ ਹੁੰਦਾ। ਬਸ ਉਹੀ ਆ ਬੱਸ ਚ ਫਿਰ ਮੈਂ ਚੱਪ ਕੀਆਂ ਲੈਂਦੀ-ਲੈਂਦੀ ਜਾਂਦੀ ਆ, ਇੱਕ-ਅੱਧਾ ਘੰਟ ਤਾਂ ਵਿੱਚ ਮੈਂ ਸੋਈ ਜਾਂਦੀ ਹਾਂ, ਮੈਨੂੰ ਇੰਨੀ ਨਿੰਦਰ ਆਉਂਦੀ। ਫੇਰ ਮੈਂ ਕਿਹਾ ਕੰਮ ਤੇ ਜਾ ਕੇ ਕੰਮ ਨੀ ਹੁੰਦਾ।
ਕੀ ਕੰਮ ਕਰਦੇ ਹੋ ਤੁਸੀਂ?
ਮੈਂ ਪੜ੍ਹਾਉਦੀ ਹਾਂ ਜੀ ਬੱਚਿਆਂ ਨੂੰ ਜਾ ਕੇ ਨਾ ਸਕੂਲੇ
ਅੱਛਾ। ਸਕੂਲ ਪੜ੍ਹਾਦੇ ਸੀ ਟੀਚਰ ਠੀਕ ਹੈ।
ਹਾਂ। ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਕ ਸੀਗਾ ਨਾ। ਬਈ ਵੀ ਮੈਂ ਵੱਡੇ ਹੋ ਕੇ ਬੱਚਿਆਂ ਨੂੰ ਪੜ੍ਹਾਉਣਾ।
ਕੁੜੀਆਂ ਨੂੰ ਸ਼ੌਕ ਹੁੰਦਾ ਹੈ ਬੱਚਿਆਂ ਨੂੰ ਪੜ੍ਹਾਉਣਾ ਛੋਟੀਆਂ ਛੋਟੀਆਂ ਕੁੜੀਆਂ ਇਹ ਕੰਮ ਕਰਦੀਆਂ ਹੁੰਦੀਆਂ।
ਹਾਂਜੀ - ਹਾਂਜੀ। ਹਾਂ ਜਿੱਧਰ ਵੀ ਛੋਟੀ ਛੋਟੀ ਕੁੜੀਆਂ ਨੇ ਹੱਥ ਚ, ਉਹ ਚੌਕ ਫੜ ਲਏਗੀ ਤਾਂ, ਆਪਣੇ ਘਰ ਦੇ ਦਰਵਾਜਿਆਂ ਤੇ ਲਿਖ, ਦੀ ਰਹਿੰਦੀ ਹੈ ਲਿਖਦੀ ਰਹਿੰਦੀ ਹੈ, ਤੇ ਗੁੱਡਿਆਂ ਨੂੰ ਬੱਚਿਆਂ ਬਣਾ ਲੈਂਦੀ ਹੈ, ਡੰਡਾ ਲੈ ਕੇ, ਉਹਨਾ ਨੂੰ ਪੜ੍ਹਾਉਣ ਲੱਗ ਜਾਂਦੀ ਹੈ। ਕੁੜੀਆਂ ਨੂੰ ਆਈ ਸ਼ੌਕ ਹੁੰਦੇ ਨੇ,
ਮੇਰੀ ਵੀ ਭੈਣ ਹੈਗੀ, ਸੇਮ ਏਦਾਂ ਹੀ ਕਰਦੀ ਹੈ। ਚੌਕ ਲੈ ਕੇ ਬਹਿ ਜਾਏਗੀ ਇੱਕ ਡੰਡਾ ਫੜ ਲਏਗੀ। ਤੇ ਗਲੀ ਦੇ ਨਿਆਣੇ ਦੋ ਤਿੰਨ ਬੁਲਾ ਲਏਗੀ ਬੱਚੇ ਉਹ ਬੇਠਾਲੇਗੀ ਤੇ ਬਲੈਕ ਬੋਰਡ ਉਨੂੰ ਲੈ ਕੇ ਦਿੱਤਾ ਹੈ। ਉਹਦੇ ਨਾਲ ਬਸ, ਬੱਚੇ ਪੜ੍ਹਾਈ ਹੈਗੀ ਆ।
ਹਾਂਜੀ। ਕੁੜੀਆਂ ਨੂੰ ਬਸ ਆ ਹੀ ਹੁੰਦਾ ਕੁੜੀਆਂ ਨੂੰ ਹੋਰ ਕੀ ਸ਼ੌਂਕ ਹੈ। ਕੁੜੀਆਂ ਨੂੰ ਆਹੀ ਸ਼ੌਂਕ ਹੁੰਦੇ ਨੇ। ਤਾਂ ਮੈਨੂੰ ਵੀ ਬਚਪਨ ਚ ਸੀਗੀ ਬਚਪਨ ਚ ਵੀ, ਮੈਂ ਇਹ ਸਭ ਚੀਜ਼ਾਂ ਕਰਦੀ ਹੁੰਦੀ ਸੀਗੀ। ਤਾਂ ਹੁਣ ਤਾਂ ਮੈਂ ਬਣ ਹੀ ਗਈ ਆ ਪਰ ਮੈਂ ਸੋਚਿਆ ਵੀ ਬਚਪਨ ਚ, ਆਪਾਂ ਕਿੰਨਾ ਸੋਚਦੇ ਹੁੰਦੇ ਸੀਗੇ।
ਹਾਂਜੀ- ਹਾਂਜੀ।
ਇਹ ਕਿੰਨੀ ਆਸਾਨ ਹੈਗੀ ਹੈ ਚੀਜ਼ ਵੀ ਸਕੂਲੇ ਜਾਣਾ ਬਸ ਕੰਮ ਕਰਾਉਣਾ। ਪਰ ਹੁਣ ਜਾ ਕੇ ਪਤਾ ਲੱਗਦਾ ਕਿ ਨਹੀ ਕਿੰਨਾ ਮੁਸ਼ਕਿਲ ਕੰਮ ਹੈਗਾ ਵੀ ਅਹ ਸੰਭਾਲਣਾ ਫਿਰਨਾ। ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ।
ਹਾਂਜੀ - ਹਾਂਜੀ। ਇਹ ਤੇ ਹੈ ਜੀ। ਹਾਂਜੀ। ਇਹ ਤੇ ਹੈ ਕਿਉਂਕਿ ਬੱਚੇ ਸੰਭਾਲਣੇ ਸੌਖੇ ਥੋੜੀ ਨਾ ਹੇ। ਇਕ ਕਲਾਸ ਚ, ਘੱਟੋ ਘੱਟ ਵੀ, ਤੀਹ ਪੈਂਤੀ ਬੱਚੇ ਤੇ ਹੋਣਗੇ ਹੀ।
ਹਾਂਜੀ- ਹਾਂਜੀ। ਤੀਹ ਪੈਂਤੀ ਕੀ ਕਦੀ ਕਦੀ ਤੇ ਕਲਾਸ ਚ, ਇੱਕ ਇੱਕ ਚਾਲੀ ਦਾ ਹੁੰਦਾ ਹੈ। ਮਤਲਬ
ਅੱਛਾ।
ਹੈਨਾ। ਇੱਕ ਰੇਸ਼ੋ ਹੁੰਦੀ ਹੈ ਕਿ, ਇੱਕ ਟੀਚਰ ਚਾਲੀ ਬੰਦੇ ਸੰਭਾਲ ਸਕਦੀ ਹੈ ਕਦੀ ਕਦੀ ਚਾਲੀ ਬੱਚਾ ਵੀ ਹੁੰਦਾ। ਤਾਂ ਦੱਸੋ ਜੇ ਇੱਕ ਮੈਡਮ ਮੰਨ ਲਓ ਤੁਸੀਂ ਪੰਜ ਕਲਾਸਾਂ। ਪੜ੍ਹਾ ਰਹੀ ਹੈ ਤਾਂ ਇੱਕ ਇੱਕ ਕਲਾਸ ਚ, ਪੈਂਤੀ ਚਾਲੀ ਬੱਚਿਆਂ ਦੇ ਕੋਲ ਸਾਰਿਆਂ ਨੂੰ। ਸਾਂਭਣਾ ਉਹਨਾਂ ਦੀ ਕਾਪੀਆਂ ਚੈਕ ਕਰਨਾ ਉਹਨਾਂ ਨੂੰ ਕੰਮ ਦੇਣਾ ਪੜ੍ਹਾਣਾ ਪੇ ਪੇਪਰ ਬਣਾਉਣੇ ਚੈਕ ਕਰਨੇ ਮਤਲਬ ਬਹੁਤ ਔਖਾ ਕੰਮ ਲੱਗਦਾ।
ਬੱਚੇ ਫੇਰ ਵੀ ਮੈਡਮਾਂ ਨੂੰ ਤੰਗ ਕਰਦੇ ਰਹਿੰਦੇ।
ਬੱਚੇ ਫੇਰ ਵੀ ਕਿੱਥੇ ਤੁਹਾਨੂੰ ਦੱਸੋ ਬੱਚੇ ਫੇਰ ਵੀ ਅੱਜ ਕੱਲ ਮੈਡਮਾਂ ਦਾ ਸਨਮਾਨ ਕਿੱਥੇ ਕਰਦੇ ਨੇ ਉਹ ਤਾਂ ਸਮਝਦੇ ਹੀ ਨੀ ਮੈਡਮਾਂ ਨੂੰ ਕੁੱਝ ਤਾਂ ਸਮਝਦੇ ਨੇ ਆਪਾਂ ਹੀ ਹੈਗੇ ਹਾਂ ਸਭ ਕੁੱਛ
ਹਾਂਜੀ - ਹਾਂਜੀ। ਇਹ ਤੇ ਹੈ। ਮੈਡਮ ਆ ਕੇ ਜੁਬਾਨ ਵੜੀ ਚਲਾਉਂਦੇ ਹੈਗੇ ਆ ਬੋਲਦੇ ਆ
ਹਮ। ਉਹ ਤਾਂ ਹੈ ਅੱਜ ਕੱਲ ਨਾ ਰਹਿ ਨੀ ਗਿਆ ਜੀ। ਪਹਿਲੇ ਸਾਡੇ ਟਾਈਮ ਤੇ ਹੁੰਦਾ ਸੀਗਾ ਵੀ ਆਪਾਂ ਆਪਣੇ ਅਧਿਆਪਕ ਕੋਲੋਂ ਡਰਦੇ ਹੁੰਦੇ ਸੀ ਅੱਜ ਕੱਲ੍ਹ ਬੇ ਬੱਚੇ ਡਰਦੇ ਕਿੱਥੇ ਹੈਗੇ ਅੱਜ ਕੱਲ੍ਹ ਬੱਚੇ ਤਾਂ ਸਮਝਦੇ ਨੀ ਅੱਜ ਕੱਲ ਉਹ ਸਮਝਦੇ ਨੇ ਸਾਡਾ ਹੀ ਰਾਜ ਹੈ। ਆਪਾਂ ਪੈਸੇ ਦੇ ਕੇ ਕੁਛ ਵੀ ਕਰਾ ਲਵਾਂਗੇ ਸਕੂਲੇ।
ਹਾਂਜੀ। ਇਹ ਤੇ ਹੈ ਜ ਧਮਕੀਆਂ ਦਿੰਦੇ ਬੱਚੇ ਵੱਡੇ ਜਿਹੜੇ ਬੱਚੇ ਹੁੰਦੇ ਨਾ ਧਮਕੀਆਂ ਵੀ ਦਿੰਦੇ ਮੈਡਮਾਂ ਨੂੰ ਵੀ ਅਸੀਂ ਏਦਾਂ-ਏਦਾ। ਕਈ ਬੱਚੇ ਦੇ ਹੱਥ ਵੀ ਚੁੱਕ ਦਿੰਦੇ ਜੇ੍।
ਹਾਂਜੀ ਓਹੀ ਐ ਨਾ ਧੋਸ ਮਾਰਦੇ ਨੇ ਅੱਜ-ਕੱਲ੍ਹ ਬੱਚੇ ਚਲੋ ਕੀ ਕਰ ਸਕਦੇ ਹਾਂ ਆਪਾਂ ਤੇ ਆਪਣੀ ਜਿੰਮੇਵਾਰੀ ਨਿਭਾਣੀ ਐ ਜੇ ਆਪਣੀ ਆਪਾਂ ਲੱਗੇ ਹਾਂ ਆਪਾਂ ਤਾਂ ਕੰਮ ਕਰਨਾ ਆਪਾਂ ਪੜ੍ਹਾਣਾ ਹੈ ਆਪਾਂ ਤੇ ਆਪਣੀ ਜਿੰਮੇਵਾਰੀ ਨਿਭਾਣੀ ਏ ਅੱਗੋਂ ਦੀ ਉਹ ਨਿਭਾਣ ਨਾ ਨਿਭਾਣ ਉਹ ਉਹਨਾਂ ਤੇ ਹੈ ਉਹ ਉਹਦੇ ਉਹਨਾਂ ਦੇ ਕਰਮ ਨੇ ਆਪਾਂ ਤੇ ਆਪਣੇ ਕਰਮ ਵਧੀਆ ਕਾਰਨੇ ਐ।
ਹਾਂਜੀ ਮੈਂ ਵੀ ਸਕੂਲ ਜਾਂਦਾ ਵਾਂ ਮੈਂ ਵੀ ਆਪਣੇ ਸਕੂਲੇ ਚ ਇਹੋ ਕੁਛ ਦੇਖਦਾ ਵਾਂ ਕਿ ਨ ਬੱਚੇ ਹੁੰਦੇ ਨੇ, ਮੈਡਮਾਂ ਨਾਲ ਲੜਦੇ ਹੁੰਦੇ ਨੇ, ਕੋਈ ਮੈਡਮਾਂ ਤੰਗ ਕਰਦਾ ਪਿਆ, ਕੋਈ ਛੇੜ ਕੇ ਜਾ ਰਿਹਾ ਮੈਡਮ ਨੂੰ, ਕੋਈ ਕੁਛ ਕਰ ਰਿਹਾ।
ਉਹੀ ਨਾ ਅੱਜ-ਕੱਲ੍ਹ ਬਸ ਆਹੀ ਸਭ ਚੀਜ਼ਾਂ ਹੋ ਗਈਆਂ ਨੇ ਤਾਂ ਪਰ ਆਪਾਂ ਦੇਖ ਖੋ ਸਮਝਾਦੇ ਆਾਂ ਫਿਰ ਵੀ ਉਹਨਾਂ ਨੂੰੰ ਤੁਸੀਂ ਐਵੇਂ ਨਹੀਂ ਕਰਨਾ ਤੁਸੀਂ ਵੀ ਇੱਕ ਜਿੰਮੇਦਾਰ ਨਾਗਰਿਕ ਬਣਨਾ ਹੈਗਾ।
ਹਾਂਜੀ-ਹਾਂਜੀ।
ਵਧੀਆ ਇਨਸਾਨ ਬਣਨਾ ਆਹ ਚੀਜ਼ਾਂ ਨਹੀਂ ਕਰਨੀ। ਪਰ ਚਲੋ ਉਹ ਜਿੰਨਾ ਉਹਨਾਂ ਦੀ ਸਮਝ ਹੈਗੀ ਜੇ ਲਾਗੂ ਕਰਨਗੇ ਤਾਂ ਜ਼ਿੰਦਗੀ ਚ ਦੇਖੋ ਖੋ ਕਾਮਯਾਬ ਬਣਨਗੇ ਜੇ ਨਹੀਂ ਕਰਨਗੇ ਤਾਂ ਫੇਰ ਉਹੀ ਹੈ ਧੱਕੇ ਖਾਣਗੇ ਭੱਜ ਲੰਮ।
ਹਾਂਜੀ ਹਾਂਜੀ ਇਹ ਤੇ ਹੈ ਹੀ ਆ ਜੀ।
ਹੋਰ ਦੱਸੋ ਫਰ ਤੁਸੀਂ ਗੁਰਦੁਆਰੇ ਤੋਂ ਆ ਕੇ ਕੀ ਕੀਤਾ?
ਗੁਰਦੁਆਰੇ ਤੋਂ ਆ ਕੇ ਮੈਂ ਸਵੇਰੇ ਗੁਰਦੁਆਰੇ ਆਇਆ ਫਿਰ ਮੈਂ ਆਪਣੇ ਕੰਮ ਤੇ ਚਲਾ ਗਿਆ ਹਾਂਜੀ-ਹਾਂਜੀ ਮੈਂ ਫਿਰ ਕੰਮ ਤੇ ਚੱਲ ਗਿਆ ਸੀ ਆਪਣੇ ਤਿਆਰ ਹੋ ਕੇ ਰੋਟੀ ਪਾਣੀ ਖਾਧੀ ਤੇ ਫਿਰ ਮੈਂ ਗੁਰ ਕੰਮ ਤੇ ਚਲਾ ਗਿਆ ਆਪਣੇ ਫੇਰ ਕੰਮ ਤੇ ਸ ਦੁਪਹਿਰੇ ਆਇਆ ਮੈਂ ਰੋਟੀ ਖਾਣ ਮਤਲਬ ਮੈਂ ਨਾ ਸਵੇਰੇ ਜਾਂਦਾ ਕੁਛ ਗਿਆਰਾਂ ਕੁ ਵਜੇ ਜਾਂਣਾ ਵਾ ਤੇ ਦੋ ਵਜੇ ਮੈਂ ਫੇਰ ਆ ਜਾਨਾ।
ਹਾਂਜੀ।
ਠੀਕ ਹੈ ਦੋ ਵਜੇ ਆ ਕੇ ਤੇ ਫੇਰ ਮੈਂ ਦੋ ਵਜੇ ਤੋਂ ਮੈਂ ਅ ਤਿੰਨ ਵਜੇ ਤੱਕ ਘਰ ਰਹਿਣਾ, ਤਿੰਨ ਵਜੇ ਤੋਂ ਬਾਅਦ ਮੈਂ ਫਿਰ ਚੱਲ ਜਾਣਾ।
ਹਾਂਜੀ ਤੇਖੋ ਕੰਮ ਕਰਨਾ ਬੜਾ ਜ਼ਰੂਰੀ ਹੈ ਅੱਜ ਦੇ ਟਾਈਮ ਚ ਬੰਦਾ ਵਿਹਲਾ ਬੈਣ ਦਾ ਨਾ ਅਹ ਦਿਮਾਗ ਚ ਸੋ ਗੱਲਾਂ ਘੁੰਮਦੀ ਹੈ ਗ਼ਲਤ ਤੇ ਇਸ ਤੋਂ ਵਧੀਆ ਤੇ ਬੰਦੇ ਨੂੰ ਨਾ ਵਿਅਸਤ ਰਹਿਣਾ ਚਾਹੀਦਾ ਵਿਅਸਤ ਰਹੇਗਾ ਤੇ ਦਿਮਾਗ ਵੀ ਸਹੀ ਪਾਸੇ ਜਾਏਗਾ।
ਹਾਂਜੀ ਇਹ ਤੇ ਹੈ ਜੀ ਉਹ ਫਿਰ ਮੈਂ ਪੈਦਲ ਜਾਂਣਾ ਪੈਦਲ ਆਣਾ ਸਵੇਰੇ ਫਿਰ ਕੰਮ ਕਰੀਦਾ ਫਿਰ ਛੇ ਅਹ ਸ਼ਾਮੀ ਤਿੰਨ ਵਜੇ ਜਾ ਕੇ ਫਿਰ ਮੈਂ ਛੇ ਵਜੇ ਆਉਣਾ।
ਬੜੀ ਥਕਾਵਟ ਹੋ ਜਾਂਦੀ ਹੋਣੀ ਹੈ ਫਿਰ ਰਾਤੀ ਰਾਤੀ ਤਾਂ ਫੇਰ ਆਹੀ ਹੁੰਦਾ ਹੋ ਨਾ ਵੀ ਨੋ-ਦਸ ਵਜੇ ਬ ਤੁਹਾਨੂੰ ਬਿਸਤਰ ਦਿਖਦਾ ਹੋਣਾ ਵੀ ਮੈਂ ਬਿਸਤਰ ਤੇ ਹੁਣ ਸੋਣਾ।
ਹਾਂਜੀ-ਹਾਂਜੀ-ਹਾਂਜੀ ਇਹ ਤੇ ਹੈ।
ਹਨਾ ਬਸ ਮੇਰੇ ਨਾਲ ਵੀ ਇਹੀ ਹੁੰਦਾ ਸਾਰਾ ਦਿਨ ਲੱਗੇ ਰੋ ਲੱਗੇ ਰੋ ਟਾਈਮ ਹੀ ਨਹੀਂ ਲੱਗਦਾ ਸਕੂਲੇ ਵੀ ਜਾਣਾ ਬੱਚੇ ਪੜ੍ਹਾਣਾ ਫਿਰ ਆ ਕੇ ਬੱਚਿਆਂ ਨੂੰ ਪੜ੍ਹਾਣਾ ਅਹ ਘਰੇ ਵੀ ਆਣਾ ਫਿਰ ਬੱਚਿਆਂ ਨੂੰ ਪੜ੍ਹਾਣਾ ਸਤ ਤਾਂ ਅੱਠ ਐਵੇਂ ਹੀ ਵੱਜ ਜਾਂਦੇ ਨੇ ਉਹਦੋਂ ਬਾਅਦ ਤਾਂ ਮੇਰੇ ਚ ਹਿੰਮਤ ਹੀ ਨੀ ਹੂਦੀ ਮੇਰੇ ਜੀ ਕਾਰਦਾ ਬਸ ਸੋ ਜਾਵਾਂ ਪਰ ਫੇਰ ਵੀ ਘਰ ਦੇ ਵੀ ਦੇਖੋ ਇੰਨੇ ਕੰਮ ਹੁੰਦੇ ਨੇ ਆਏ ਗਏ ਵੀ ਹੁੰਦੇ ਨੇ ਸਾਰਾ ਕੁਛ
ਹਾਂਜੀ, ਉੱਤੋਂ ਗਰਮੀ ਵੀ ਬੜੀ ਹੈਗੀ ਨਾ,
ਉਹ ਗਰਮੀ ਇੰਨੀ ਹੈਗਾ, ਗਰਮੀ ਚ ਤਾਂ ਹੋਰ ਬੰਦੇ ਨੂੰ ਹੁੰਦਾ। ਵੀ ਬਸ ਕੁਛ ਨਾ ਕਰੀਏ ਕਿੱਥੇ ਨਾ ਜਾਈਏ, ਪਰ ਦੇਖੋ ਜਾਣਾ ਤਾਂ ਪੈਂਦਾ ਹੀ ਹੈ, ਹੁਣ ਕੰਮ ਕੁਮ ਕਰਾਂਗੇ।
ਨਈ।
ਕੁਛ ਬਣੂਗਾਮ ਨਹੀਂ ਕਰਾਂਗੇ, ਘਰ ਬਹਿ ਤਾਂ ਕੁਛ ਨਹੀਂ ਚੱਲਦਾ।
ਹਾਂਜੀ ਇਹ ਤੇ ਹੈ ਜੀ, ਘਰ ਬਹਿ ਕੇ ਤੇ ਕੁਛ ਨੀ ਬਣੇਗਾ।
ਹਾਂਜੀ-ਹਾਂਜੀ ਉਹੀ ਬਸ ਸਾਰਾ ਦਿਨ ਹੀ ਐਵੇਂ ਵਿਅਸ ਤੇ ਰਹਿਦਾ ਐ ਵੀ ਕਰਾਂ ਅੱਜ ਮੈਂ ਵੀ ਬਸ ਮੈਂ ਇਹਨੂੰ ਹੋਰ ਵੀ ਥੋੜੇ ਮਾੜੇ ਮੋਟੇ ਆਪਣੇ ਕੰਮ ਸੀਗੇ ਸਕੂਲ ਦੇ ਮੈਂ ਸੋਚਿਆ ਚੱਲ ਕਰ ਲਾਂਗੀ, ਬਹਿ ਕੇ, ਹਜੇ ਘੰਟੇ ਤੱਕ ਪਰ ਹੁਣ ਤਾਂ ਮੈਨੂੰ ਇੰਨੀ ਨਿੰਦਰ ਆ ਰਹੀ ਹੈ, ਮੈਂ ਕਿਹਾ ਹੁਣ ਕੀ ਕਰਾਂਗੀ।
ਹਾਂਜੀ ਇਹ ਤਾਂ ਹੈ, ਜੀ ਥਕਾਵਟ ਟੋਈ ਹੁੰਦੀ ਨਾ ਸਵੇਰ ਦੀ ਸਾਰੀ ਹੁਣ ਸੋਣ ਦਾ ਦਿਲ ਹੀ ਕਰਦਾ, ਸ਼ਾਮ ਨੂੰ ਤੇ ਬਸ
ਹੋਰ ਕੀ ਹੁਣ ਤੇ ਮਤਲਬ ਮੈਨੂੰ ਤਾਂ ਬਿਸਤਰੇ ਦੇ ਪੈਂਦੇ ਮਤਲਬ ਜਿਵੇਂ, ਮੈਂ ਹੁਣੇ ਪੈ ਗਈ ਨਾ ਬਿਸਤਰੇ ਤੇ ਮੈਨੂੰ ਸ ਕਿੰਡਲੀ ਲੱਗਣਾ ਸੋਨ ਚ ਨਾਲੋ ਨਾਲ ਹੀ ਮੈਂ ਸੋ ਜਾਾਗੀ, ਕੋਈ ਬੰਦਾ ਮੇਰੇ ਨੇੜੇ ਡਰਮ ਵੀ ਵਜਾਏਗਾ, ਨਾ ਮੈਨੂੰ ਤਾਂ ਵੀ ਨੀ ਸੁਣਨਾ ਮੈਂ ਨੀ ਕਹਿਰੀ ਨੀਂਦ ਚੇ ਸੋ ਜਾਨੀ,
ਹਾਂ ਉਹ ਥਕਾਵਟ ਹੋਈ ਹੁੰਦੀ ਨਾ, ਇਸ ਕਰਕੇ ਏਦਾਂ ਹੁੰਦਾ। ਇਹ ਤੁਹਾਡੇ ਨਾਲ ਇਕੱਲੇ ਨਾਲ ਨੀ ਇਹ ਸਾਰਿਆਂ ਨਾਲ ਹੀ ਗ
ਹਾਂਜੀ-ਹਾਂਜੀ, ਸਾਰਿਆਂ ਨਾਲ ਮੈਂ ਜਿਹੜੇ ਬੰਦੇ ਕੰਮ ਤੇ ਜਾਂਦੇ ਨੇ ਉਹਨਾਂ ਸਾਰਿਆਂ ਨਾਲ ਹੀ ਹੈ।
ਹਾਂਜੀ, ਮੇਰੇ ਫ ਫਾਦਰ ਸਾਹਿਬ ਵੀ ਕੰਮ ਤੇ ਜਾਂਦੇ ਹੈਗੇ ਨੇ, ਉਹ ਜਾਂਦੇ ਜਿੱਦਾਂ ਮਤਲਬ ਬਾਹਰ ਦੂਰ ਹੀ ਜਾਂਦੇ ਹੈਗੇ ਆ। ਤੇ ਉਹ ਸਵੇਰੇ ਜਾਂਦੇ ਨੇ ਤੇ ਸ਼ਾਮੀ ਆਉਂਦੇ ਬੱਸ ਚ ਤੇ ਉਹ ਵੀ ਏਦਾਂ ਹੀ ਰਾਤ ਨੂੰ ਨੌ ਦਸ ਵਜੇ ਉਹ ਵੀ ਸੋ ਜਾਂਦੇ, ਏਦਾਂ ਹੀ ਉਹਨਾਂ ਨੂੰ ਕੁੱਛ ਪਤਾ ਨੀ ਹੁੰਦਾ ਬਾਅਦ
ਚਲੋ ਬਸ ਫੇਰ ਮੈਂ ਸੋਹਣ ਲੱਗੀ ਆ, ਮੈਂ ਤੁਹਾਡੇ ਨਾਲ ਫਿਰ ਗੱਲ ਕਰਾਂਗੀ।
ਹਾਂ ਚਲੋ ਠੀਕ ਹੈ, ਜੀ ਸਤਿ ਸ੍ਰੀ ਅਕਾਲ, ਜੀ ਸਤਿ ਸ੍ਰੀ ਅਕਾਲ।